ਸਤਿ ਸ੍ਰੀ ਅਕਾਲ ਜੀ। ਕੀ ਹਾਲ ਆ?
ਵਧੀਆ। ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਆ?
ਹਾਂਜੀ, ਵਧੀਆ- ਵਧੀਆ।
ਹੋਰ, ਕੀ ਕਰਨ ਰਹੇ?
ਕੁੱਝ ਨਹੀਂ ਜੀ, ਭਾਂਡੇ ਧੋਂਦੇ ਰਹੇ ਸੀ।
ਅੱਛਾ।
ਹਾਂਜੀ।
ਨਾਸ਼ਤਾ ਹੋ ਗਿਆ, ਸਵੇਰ ਦਾ।
ਹਾਂਜੀ- ਹਾਂਜੀ।
ਅੱਛਾ। ਕਿੰਨੇ ਵਜੇ ਕਰਦੇ ਹੋ, ਸਵੇਰੇ ਨਾਸ਼ਤਾ।
ਸਾਨੂੰ ਅਸੀਂ ਉੱਡਦੇ, ਜਦੋਂ ਸ਼ੋਅਪ ਵੋਕੇਸ਼ਨ ਵਗੈਰਾ ਹੁੰਦਾ, ਫਿਰ ਅਸੀਂ ਦਸ ਵਜੇ ਉੱਥੇ ਆਈਦਾ ਵਾ। ਫੇਰ ਨਾ, ਲੇਟ ਹੀ ਖਾਈਦਾ ਨਾਸ਼ਤਾ।
ਅੱਛਾ। ਠੀਕ ਹੈ। ਹੈਲੋ। ਫੇਰ ਇਹਦਾ ਮਤਲਬ, ਤੁਸੀਂ ਫੇਰ ਦੁਪਹਿਰ ਦਾ, ਫਿਰ ਕਿਹੜੇ ਵੇਲੇ ਖਾਂਦੇ ਹੋਵਗੇ?
ਅਸੀਂ ਦੁਪਹਿਰ ਦੀ ਨੀ ਖਾਈ ਦੀ ਆ, ਆਪਾਂ ਸਵੇਰੇ ਖਾਈ ਦੀ ਆ, ਜਾਂ ਫਿਰ ਸਿਧੀ ਰਾਤ ਨੂੰ।
ਅੱਛਾ। ਇੱਕੋ ਟਾਈਮ, ਮਤਲਬ ਸਵੇਰ ਦੇ ਟਾਈਮ ਰੋਟੀ ਖਾਂਦੇ। ਦੁਪਹਿਰ ਦੀ ਨਹੀਂ ਖਾਂਦੇ ਹਨਾ।
ਹਾਂਜੀ। ਕਦੇ ਜਦੋਂ ਕੋਈ ਇੱਦਾਂ, ਗੈਸ਼ਟ ਵਗੈਰਾ ਆਏ ਹੋਣ, ਤਾਂ ਫਿਰ ਉਨ੍ਹਾਂ। ਉਹਦਾਂ ਰਾਈਸ ਵਗੈਰਾ ਬਣਾ ਲਈੈਂਦੇ ਨੇ, ਸੌਂਲਟ ਵਾਲਿਆਂ ਜਾਂਦਾ। ਇੱਦਾ ਹੀ।
ਠੀਕ ਹੈ ਜੀ। ਹੋਰ?
ਹਮ। ਨਾਲੇ ਹੁਣ, ਆਪਣਾਂ। ਜਦੋਂ ਸਕੂਲ ਬੰਦ ਹੋ ਜਾਂਦੇਆ, ਤੇ ਫਿਰ ਉਹ ਚੇਂਜ ਹੋ ਜਾਂਦਾ ਹੈ, ਟਾਈਮ ਟੇਬਲ।
ਇਹ ਤਾਂ ਹੈਂ, ਟਾਈਮ ਟੇਬਲ ਬਦਲ ਦਿੰਦਾ ਹੈ, ਸਾਡੇ ਆਪਣੇ
ਅੱਛਾ।
ਤੇ ਹੁਣ ਬੈਠੇ ਆ, ਹੁਣ ਚਾਹ ਪੀ ਕੇ ਹਟੇ, ਸਵੇਰ ਦੀ ਚਾਹ ਹੁਣ ਪੀਤੀ।
ਅੱਛਾ, ਤੂਸੀ ਵੀ ਲੇਟ ਉਠੇ ਹੋ?
ਹਾਂਜੀ।
ਹੈਲੋ।
ਹਾਂਜੀ, ਹਾਂਜੀ।
ਮੈਂ ਕੇਆ ਨਾਸ਼ਤੇ ਚ, ਕੀ ਬਣਾਏਆ ਸੀ ਆਜ?
ਆਜ, ਅਸੀ ਆਲੂ ਵਾਲੇ ਪਰਾਂਠੇ ਬਣਾਏ ਸੀ।
ਓ ਹੋ ਨਾਲ ਦਹੀਂ ਕੇ ਮੱਖਣ?
ਹਾਂਜੀ, ਹਾਂਜੀ ਤੂਸੀ ਕੀ ਬਣਾਏਆ?
ਅਸੀ ਕੁੱਛ ਨੀ, ਅਸੀ ਰਾਤੀ, ਆਲੂ ਨਿਊਟਰੀ ਬਨਾਈ ਸੀ, ਓਦੇ ਨਾਲ ਈ ਰੋਟੀ ਖਾਧੀ, ਕੂਛ ਬਨਾਏਆ ਨੀ ਸਪੈਮ਼ਲ।
ਘਰੇ ਗੈਸਟ ਆਏ ਸੀ ਨਾ ਤਾ ਕਾਰਕੇ ਫੇਰ, ਮੰਮਾ ਨੇ ਲਾ ਲੀ ਸੀ ਰੋਟੀ ਆਲੂ ਵਾਲੀ।
ਅੱਛਾ ਜੀ।
ਹਾਂਜੀ, ਮੀਨੂੰ ਹਾਂਜੀ, ਮੀਨੂੰ ਨਾ ਨਾਲੇ ਆਲੂ ਵਾਲੇ ਪਰੌਂਠੇਂਆ ਨਾਲ ਨਾ ਜਾਦਾਤਰ ਦਹੀਂ ਸਵਾਦ ਲਾਗਦਾ, ਕਈਂ ਚਾਹ ਪੀਂਦੇ ਐ ਨਾ ਮੈਨੂੰ ਦਹੀਂ ਪਸੰਦ ਆ।
ਮੈਨੂੰ ਮੱਖਣ ਪਸੰਦ ਐ ਐਦੇ ਨਾਲ।
ਅੱਛਾ, ਮੱਖਣ
ਮੱਖਣ ਬੋਤ ਟੇਸਟੀ ਲੱਗਦੈ, ਚੰਗੀ ਤਰਾਂ ਐਂ
ਘਾਰ ਦਾ ਮੱਖਣ ਵੀ ਬੋਤ ਵਦੀਆ ਹੁੰਦਾ ਖਾਣ ਨੂੰ।
ਹਾਂਜੀ, ਏ ਤਾਂ ਹੈ, ਬ ਆਜ ਕਾਲ ਬਜਾਰੀ ਚੀਜੈਂ ਓਂਦੇ ਵਿਚ ਨਾ ਹੈ ਨੀ ਐ, ਕੁਛ ਵੀ। ਘਾਰ ਦੀ ਚੀਜ਼ਾਂ ਜੋ ਹੈਗੀਆਂ ਨਾ, ਓ ਓਹਨਾਂ 'ਚ ਮਤਲਬ ਚਲੋ ਸਾਨੂੰ ਤੇ ਪਤਾ ਐ ਫਰੈਸ਼ ਹੀ ਕੱਡਨ ਦੇ, ਹੁਣ ਸਾਨੂੰ ਕੀ ਪਤਾ ਬਾਹਰ ਵੀ ਮੱਖਣ ਕਿੰਨੇ ਦਾ ਕੱਡਣ ਦੇ ਹਨਾ, ਕਦੋਂ ਦਾ ਕਾੱਡ ਕੇ ਰੱਖੇਆ, ਕਦੋਂ ਦਾ ਨਹੀਂ?
ਹਾਂਜੀ, ਹਾਂਜੀ ਚੀਜ਼ਾਂ ਨੀ ਨਾ ਸਈ ਵੇਂਚਦੇ
ਹੂੰ।
ਤਾਂ ਕਰਕੇ ਤੇ ਹੋਨ ਤੂਸੀ ਕਾੰਮ ਕੁਮ ਕਦੋਂ ਕਰਦੇ ਫਿਰ ਘਾਰਦਾ, ਉਠਦੇ ਕਿੰਨੇ ਵਜੇ?
ਨੋਂ ਵਜੇ ਤੱਕ
ਅੱਛਾ।
ਓ ਲੱਗੇ ਹੋਏ, ਮੈਂ ਓਠ ਕੇ ਸਵੇਰ ਦਾ ਕਾੰਮ ਵੀ ਕਾਰ ਲੇਆ ਵਾ।
ਤੂਆਡੇ ਤੇ ਕਾੰਮ ਲੇਟ ਹੀ ਹੋਏਆ, ਕਿਉਂਕਿ ਗੈਸਟ ਆਏ ਹੋਨ ਫੇਰ ਕਾੰਮ ਨੀ ਹੁੰਦਾ। ਤੇ ਵੱਡੀ ਭੈਣ ਹੈਗੀ ਮੇਰੀ ਓ ਕਾਰ ਲੈਂਦੀ ਆ ਸਫਾਈਆਂ ਤੇ ਮੈਂ ਰਸੋਈ ਦਾ ਕਾਰ ਲੈਂਨੀ ਆਂ ਸਾਫ਼, ਮੰਮਾ ਰੋਟੀ ਲਾਹ ਦੇਂਦੇ ਨੇ।
ਅੱਛਾ, ਰਾਲ ਮਿਲ ਕੇ ਮਤਲਬ ਕਾੰਮ ਹੋ
ਹਾਂਜੀ, ਹਾਂਜੀ, ਹਾਂਜੀ। ਤੂਆਡੀ ਵੀ ਬੇਟੀ ਹੈਗੀ ਏ?
ਮੇਰੀ ਬੇਟੀ ਹੈਗੀ ਆ ਬਟ ਓ ਛੋਟੀ ਆ, ਮਤਲਬ ਗੇਆਰਾਂ ਸਾਲ ਦੀ ਆ।
ਅੱਛਾ, ਅੱਛਾ।
ਲਾਗੋਂ ਮਤਲਬ ਕਰੌਂਦੀ ਨੀ ਕੁਛ, ਮੂਡ ਹੋਵੇ ਤੇ ਕਰਾ ਦੇਂਦੀ, ਨਈ ਤੇ ਨਈ। ਪੇਆਰ ਰਵੇ ਤੇ ਪੇਆਰ ਰਵੇ ਸਬ ਕੁਛ, ਨਈ ਤੇ ਨਈ, ਉਨੇ ਕਰਾਣਾ ਕੁੱਛ ਵੀ। ਜਿਨੇ ਕਰਾਉਣਾ, ਤੇ ਫਿਰ ਸਭ ਕੁਛ ਓਨੇ ਐ ਕਰ ਦੇਣਾ। ਬਿਲਕਲ ਕਲੀਨ ਨੀਟ ਐਂਡ ਕਲੀਨ ਕੰਮ ਕਰ ਦੇਣਾ। ਹੈਲੋ ਹੈਲੋ ਹੈਲੋ ਹੈਲੋ